ਹੈਲੋ, ਹੈਲੋ। ਹਾਂਜੀ, ਸਤਿ ਸ਼੍ਰੀ। ਹੋਰ ਭੈਂਜੀ? ਹਾਂਜੀ, ਹਾਂਜੀ। ਵਧੀਆ, ਵਧੀਆ। ਹਾਂਜੀ, ਹਾਂਜੀ। ਤੁਸੀਂ, ਭੈੱਜੀ, ਠੀਕ ਹੋ?
ਹਾਂਜੀ ਹਾਂਜੀ।
ਹਾਂਜੀ ਹਾਂਜੀ ਹਾਂਜੀ। ਹੋਰ‌। ਹੋਰ ਬੱਚੇ ਸਭ ਠੀਕ ਹਾਂਜੀ ਹਾਂਜੀ ਖਾਣਾ ਖਾ ਲਿਆ ਸਭ ਨੇ ਖਾ ਲਿਆ ਅੱਛਾ ਅੱਛਾ ਠੀਕ ਹੈ ਵਧੀਆ। ਅੱਜ ਅੱਜ ਮ ਸਾਂਬਰ ਬਣਾਇਆ ਸੀ ਹੋਰ ਇੱਕ ਇਟਲੀ ਬਨਾਈ ਸੀ। ਹੋਰ ਡੋਸਾ ਬਣਾਇਆ ਸੀ। ਤੇ ਹੋਰ ਚਾਵਲ ਵੀ ਨਾਲ ਬਣਾ ਲਏ ਸੀ। ਹਾਂਜੀ ਹਾਂਜੀ ਰੋਟੀ ਜਿੰਨੇ ਰੋਟੀ ਖਣੀ ਏ ਉਹ ਓਨੇ ਰੋਟੀ ਖਾ ਲਈ ਹਾਂਜੀ ਹਾਂਜੀ। ਜਿਦਾਂ ਜਿਦਾਂ ਜੋ ਦਿਲ ਕੀਤਾ ਉਹਨੇ ਉਹਨੇ ਉਹ ਖਾ ਲਿਆ। ਡੋਸਾ‌ ਉਹ ਤੇ ਪੈਕੇਟ ਬਜ਼ਾਰੋਂ ਮਿਲ ਲੈ ਉਹਨੂੰ ਉਹ ਬੈਟਰ ਘੋਲ ਕੇ ਏਦਾਂ ਹੀ ਤੇ ਡਾਇਰੈਕਟ ਉਹਦੇ ਤੇ ਪਾਤਾ ਤਵੇ ਤੇ ਉਹ ਬਣ ਗਿਆ ਡੋਸਾ ਵੈਸੇ ਤੇ ਕਹਿੰਦੇ ਚਾਵਲ ਦਾ ਵੀ ਬਣਦਾ ਹੈ ਚਾਵਲ ਭਿਗੋਕੇ ਸ਼ਾਇਦ ਹਨਾ। ਹਨਾ ਹਨਾ ਹਾਂਜੀ ਹੈਲੋ ਹਾਂਜੀ ਹੋਰ।
ਹਾਂਜੀ ਹੋਰ ਤੁਸੀਂ ਕਿੱਦਾਂ ਬਣਾਉਂਦੇ ਹੋ ਤੁਸੀਂ ਬਣਾਉਂਦੇ ਹੋ। ਦੋਸਾ।
ਨਹੀਂ ਨਹੀਂ ਅਸੀਂ ਨੀ ਬਣਾਇਆ ਹੁਣ ਤੁਸੀਂ ਦੱਸਿਆ ਨਾ ਅਸੀਂ ਲਾ ਕੇ ਬਣਾਵਾਂਗੇ
ਹਾਂਜੀ ਹਾਂਜੀ। ਉਹ ਇਟਲੀ ਤੇ ਚਲੋ ਈਜ਼ੀ ਆ ਇਟਲੀ ਵੀ ਬਣਾ ਲੈਂਦੇ ਆ ਹਾਂਜੀ ਹਾਂਜੀ ਬਜ਼ਾਰੋਂ ਹਾਂਜੀ ਵਧੀਆ ਵਧੀਆ ਹੋਰ ਢੋਕਲਾ ਅੱਛਾ ਅੱਛਾ ਸਹੀ ਹੈ ਅਸੀਂ ਵੀ ਕੁੂੱਕਰ ਵਿੱਚ ਹੀ ਬਣਾਣੇ ਇਡਲੀ
ਨਹੀਂ ਨਹੀਂ ਮੈਂ ਕੜਾਹੀ ਵਿੱਚ ਪਾਣੀ ਉਬਾਲ ਕੇ ਨਾ ਤੇ ਉੱਪਰ ਥਾਲੀ ਰੱਖ ਕੇ ਤੇ ਥਾਲੀ ਦੇ ਵਿੱਚ ਅਤੇ ਸਾਰਾ ਸਮਾਨ ਪਾ ਕੇ ਪੇਸਟ ਵਗੈਰਾ ਸਾਰਾ ਪਾ ਕੇ ਨਾ ਉਹਦਾ ਲਿਕੁਿਡ ਪਾ ਕੇ, ਇਡਲੀ ਦਾ ਤੇ ਫੇਰ ਅਸੀਂ ਮੈਂ ਉਹਨੂੰ ਉਬਾਲ ਲੈਂਨੇ। ਹ ਮਤਲਬ ਮਤਲਬ ਕਿ ਜਿਸ ਤਰ੍ਹਾਂ ਭਾਖਤ ਤੇ ਪਕਾਉਂਦੇ।ਇਸ ਤਰ੍ਹਾਂ ਪਕਾ ਲੈਂਦੇ। ਮਗਰ ਅਸੀਂ ਟੁਕੜੇ ਕਟ ਲ ਨੇ ਬਰਫ਼ੀ ਵਕਨ ਚੋਰਸ- ਚੋਰਸ
ਅੱਛਾ -ਅੱਛਾ ਸਹੀ ਹੈ, ਵਧੀਆ ਹੈ, ਹਾਂਜੀ।
ਅ
ਹਾਂ।ਅਸੀਂ ਵੀ ਉਹ ਹਾਂ।ਸਹੀ ਵਧੀਆ -ਵਧੀਆ। ਹੋਰ ਕਿਧਰੇ ਬਾਹਰ ਘੁੰਮਣ ਵੀ ਜਾਣਾ। ਗੁਰ ਕਿਸੇ ਗੁਰਦੁਆਰੇ ਜਿੱਦਾਂ ਅੰਮ੍ਰਿਤਸਰ, ਅੱਛਾ। ਨਹੀਂ -ਨਹੀਂ ਵੈਸੇ ਰੇ ਅੰਮ੍ਰਿਤਸਰ ਛੁੱਟੀ ਛੁੱਟੀਆਂ 'ਚ
ਨਾ ਰਾਤੀ ਸਾਢੇ ਬਾਰਾਂ ਵਜੇ ਤੋਂ ਬਾਅਦ ਫਲਾਈਟ ਹੈ।
ਅੱਛਾ- ਅੱਛਾ ਫਲਾਈਟ, ਠੀਕ
ਹਾਂਜੀ। ਅੰਮ੍ਰਿਤਸਰ ਚ ਆਵਾਂਗੇ।
ਸਹੀ ਹੈ, ਸਹੀ ਹੈ।
ਹਾਂਜੀ।ਇੱਥੋਂ ਜਾਵਾਂਗੇ।ਨਾ ਅਸੀਂ ਅਤੇ ਚੰਡੀਗੜ੍ਹ
ਅੱਛਾ- ਅੱਛਾ ਠੀਕ ਹੈ।
ਹੋਰ ਸੁਣਾਓ, ਤੁਸੀਂ ਕਿੱਥੇ ਜਾ ਰਹੇ ਹੋ?
ਅੱਸੀ ਹਜੇ ਤੂੜ ਸਾਹਿਬ ਦਾ ਪਲਾਨ ਬਣਾ ਰਹੇ ਹਾਂ।
ਅੱਛ- ਅੱਛਾ ਹਜ਼ੂਰ ਸਾਹਿਬ ਜਾਣਾ। ਤੁਸੀਂ ਉੱਥੇ ਤੇ ਗਰਮੀ ਹੁੰਦੀ ਨਾ ਬਹੁਤ ਰ ਗਰਮੀਆਂ ਚ ਜਾਓਗੇ।ਤੇ ਹੋਰ ਜਿਆਦਾ ਗਰਮੀ ਹੋਏਗੀ।ਓਦਾਂ ਤੇ ਅੱਛਾ- ਅੱਛਾ। ਅੱਛਾ ਛੁੱਟੀਆਂ ਨੇ ਨਾ ਫੇਰ ਤਾਂ ਹੋ ਆਵੋਗੇ।ਤੁਸੀਂ ਹਨਾ।
ਹਾਂਜੀ- ਹਾਂਜੀ ਛੁੱਟੀਆਂ ਨੇ ਨਾ ਫਿਰ ਅਸੀਂ ਸੋਚਿਆ ਕਿ ਚਲੋ, ਹਜ਼ੂਰ ਸਾਹਿਬ ਬੋਲਦੇ ਹਾਂ। ਨਹੀਂ ਤੇ ਫਿਰ ਅਗਰ ਹੁਣ ਨਾ ਗਏ। ਤੇ ਫੇਰ ਦੇਖਾਂਗੇ ਦੀਵਾਲੀ ਤੇ ਜਾਵਾਂਗੇ ਫੇਰ ਦੀਵਾਲੀ ਤੇ ਵੀ ਕਾਫ਼ੀ ਰਸ਼ ਹੁੰਦਾ। ਕਾਫੀ ਲੋਕ ਜਾਂਦੇ ਨੇ ਪੰਜਾਬ ਸਾਈਡ ਤੋਂ ਸਭ ਹਾਂਜੀ- ਹਾਂਜੀ- ਹਾਂਜੀ ਸਭ ਮਿਲ ਕਿਉਂ ਹੁੰਦੀ ਆ। ਹੋਰ ਤੁਸੀਂ ਤੇ ਦੇ ਤੁਸੀਂ ਆਹ ਹਜ਼ੂਰ ਸਾਹਿਬ ਹੋ ਆਏ ਓ? ਆ ਹਨਾ ਜੀ।
ਨਹੀਂ-ਨਹੀਂ ਅਸ ਅਜੇ ਗਏ ਨੀ ਅਸੀਂ ਜਾਵਾਂਗੇ ਬਸ।
ਅੱਛਾ-ਅੱਛ
ਗਏ ਸੀ ਅਸੀਂ, ਪਿਛਲੇ ਘੁੰਮਣ ਗਏ ਸੀ। ਐਤ ਕੀ ਸੋਚ ਰਹੇ ਆਂ ਫਿਰ ਜਾਈਏ ਬੱਚਿਆਂ ਨੂੰ ਲੈ ਕੇ।
ਸਹੀ ਐ।
ਦੀਵਾਲੀ ਕੋਲ ਮੌਸਮ ਅ ਅੱਛਾ ਹੁੰਦਾ ਐ ਨਾ। ਬਸ ਸਭ ਵਧੀਆ, ਹੂੰ ਹੂੰ, ਦੀਵਾਲੀ ਕੋਲ ਮੌਸਮ ਬਹੁਤ ਅੱਛਾ ਹੁੰਦਾ ਏ, ਇਸ ਟਾਈਮ ਤੇ ਗਰਮੀ ਬਹੁਤ ਐ, ਇਸ ਟਾਈਮ ਤੇ ਹੇਮਕੁੰਡ ਸਾਹਿਬ ਜਾਣਾ ਚਾਹੀਦਾ ਐ।
ਹਾਂ ਹੇਮਕੁੰਟ ਸਾਹਿਬ ਜੀ ਤੇ ਮੌਸਮ ਬਹੁਤ ਅੱਛਾ ਹੋਏਗਾ। ਉੱਥੇ ਤਾਂ ਹੁਨ ਲੇਕਿਨ ਇਸ ਵਾਰ ਹੈ ਕਿ ਥੋੜ੍ਹੀ ਪੈਟਰੋਲ ਦੀ ਦਿਕ ਦਿੱਕਤ ਹੁੰਦੀ ਹੋਈ ਹੈ ਨਹੀਂ ਤੇ ਇਸ ਵਾਰ ਜਾਂਦੇ। ਲੇਕਿਨ ਪੈਟਰੋਲ ਦਾ ਹੁੰਦਾ ਕਿ ਆਪਣਾ ਲੈ ਕੇ ਕੇ ਆਓ, ਫਿਰ ਕਿੰਨਾ ਕੁ ਲੈ ਕੇ ਆ ਜਾਵਾਂਗੇ। ਇਸ ਕਰਕੇ ਫਿਰ ਸੋਚਿਆ ਕਿ ਚਲੋ ਕੈਂਸਲ ਹੀ ਕਰਦੋ, ਅਗਲੀ ਵਾਰ ਦੇਖਾਂਗੇ, ਅਗਲੀ ਵਾਰ । ਹੁਨ ਤੇ, ਹੁਨ-ਹੁਨ ਤੇ ਰਸ ਤੇ ਵਗੈਰਾ ਸਭ ਵਧੀਆ ਹੋ ਗਏ ਨੇ। ਹੇਮ ਕੁੰਡ ਸਾਹਿਬ ਦੇ ਪਹਿਲੇ ਤੇ ਬਹੁਤ ਹੀ ਦਿੱਕਤ ਹੁੰਦੀ ਸੀ। ਪਹਿਲੇ ਤੇ ਰਸਤੇ ਵੀ ਨੀ ਬਣੇ ਹੋਏ ਸੀ, ਹਾਂਜੀ।
ਉੱਥੇ ਜਾਈਏ। ਅਸੀਂ ਮਤਲਬ ਗਏ ਨਾ ਤੇ ਅਸੀਂ ਗੋਪੇਸ਼ਵਰ ਰੁਕਾਂਗੇ ਨਾ ਫਿਰ ਇੱਕ ਰਾਤ ਗੋਪੇਸ਼ਵਰ ਸਾਡੇ ਮਤਲਬ ਹੈ ਜਗ੍ਹਾ ਰੁਕਨ ਦੀ।
ਅੱਛਾ ਅੱਛਾ
ਛੱਡਿਆ, ਆਪਣੇ ਰਿਲੇਟਿਵ ਰਹਿੰਦੇ ਨੇ ਉੱਥੇ,
ਅੱਛਾ ਅੱਛਾ ਵਧੀਆ। ਸਾਨੂੰ ਉਥੇ ਉਸ ਸਾਈਡ ਤੇ ਕੋਈ ਹਾਂਜੀ-ਹਾਂਜੀ।
ਹੋਰ ਜਾਂ ਫਿਰ ਕਿਸੇ ਹਿੱਲ ਸਟੇਸ਼ਨ ਤੇ ਲੈ ਕੇ ਜਾ ਆਈਏ ਬ ਬੱਚਿਆਂ ਨੂੰ-
ਹਾਂਜੀ ਹਾਂਜੀ। ਬਿਲਕੁਲ
ਹਾਂਜੀ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਆ ਸਰਹਿੰਦ ਘਰ ਦੀਖਾ ਕੇ ਲਿਆਓ।
ਹਾਂਜੀ ਬਿਲਕੁਲ-ਬਿਲਕੁਲ। ਬਿਲਕੁਲ ਹਾਂ। ਉਹ ਤੇ ਦਸੰਬਰ ਚ ਜਾਣ ਚ ਅੱਛਾ-ਅੱਛਾ ਹਾਂਜੀ।
ਤਾਂ ਹਾਂ ਬਹੁਤ ਰੌਨਕ ਹੁੰਦੀ ਹੈ। ਉੱਥੇ ਬਹੁਤ ਰੌਨਕ ਹੁੰਦੀ ਹੈ। ਬਹੁਤ ਹੀ ਅੱਛਾ ਲੱਗਦਾ ਉੱਥੇ ਜਾਣਾ।
ਸਭ ਬੱਚਿਆਂ ਨੂੰ ਉੱਥੇ ਦਾ ਇਤਿਹਾਸ ਪਤਾ ਹੋਣਾ ਚਾਹੀਦਾ। ਚਾਹੀਦਾ ਹੈ ਸਭ ਬਹੁਤ ਵਧੀਆ ਹਾਂ। ਚੱਲ ਜਾਣਾ ਚਾਹੀਦਾ ਵੈਸੇ ਤੇ, ਓਦਾ ਇਤਿਹਾਸ ਵੀ ਪਤਾ ਹੋਣਾ ਚਾਹੀਦਾ ਹਾਂਜੀ ਵਧੀਆ ਵੈਸੇ ਅਸੀਂ ਗਏ ਨੀ ਆ। ਅ ਦੇਖਾਂਗੇ ਅਗਰ ਤੁਸੀਂ ਕਹਿੰਦੇ ਹੋ। ਔ ਜਾਵਾਂਗੇ।
ਹਾਂ ਪੱਚੀ ਦਸੰਬਰ ਇੱਕ ਠੰਡ ਬਹੁਤ ਹੁੰਦੀ ਹੈ ਲੇਕਿਨ ਉੱਥੇ ਰੌਣਕ ਬਹੁਤ ਇੰਨੀ ਅੱਛੀ ਰੌਨਕ ਹੁੰਦੀ ਨਾ ਬਹੁਤ ਹੀ ਅੱਛੀ ਰੌਨਕ ਲੱਗਦੀ ਹੈ ਉੱਥੇ।
ਜਾਵਾਂਗੇ?
ਹਾਂਜੀ ਚ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਲਿਆਓ?
ਹੋਰ ਹੋਰ ਅਨੰਦਪੁਰ ਹਾਂਜੀ ਨਹੀਂ ਨਹੀਂ ਹਜੇ ਨਹੀਂ। ਹ ਹਜੇ ਸੋਵਾਂਗੇ। ਥੋੜ੍ਹੀ ਦੇਰ ਤੱਕ ਹਾਂਜੀ ਹਜੇ ਅਸੀਂ ਹੁਣ ਬਣਾਉਣਾ ਸ਼ੇਕ ਮੈਂਗੋ ਸ਼ੇਕ ਬਣਾਇਆ, ਪੀਤਾ ਉਹ ਅੱਜ ਮੰਨ ਅਲੱਗ ਤਰੀਕੇ ਨਾਲ ਬਣਾਇਆ
ਅੱਛਾ।
ਉਹ ਪਤਾ ਨੀ ਕੀ ਬੋਲਦੇ ਨੇ ਕੁਛ ਅਲੱਗ ਹੀ ਨਾਮ ਸੀ ਤੇ ਫੇਰ ਉਹ ਕਿਸੇ ਨੇ ਦੱਸਿਆ ਸੀ ਫੇਿਰ ਮੈਂ ਕਿਹਾ ਚਲੋ ਅੱਜ ਟਰਾਈ ਕਰਨ ਹ ਅੱ ਬਣਾਦੇ ਹਾਂ ਨਹੀਂ ਨਹੀਂ ਅੰਬ ਉਦਾਂ ਗਈ ਬਟ ਅ ਅੰਬ ਨੂੰ ਮਤਲਬ ਜਿੱਦਾਂ ਅਸੀਂ ਉਹ ਬਣਾਉਦੇ ਹਾਂ ਨਾ ਮੈਂਗੋ ਸ਼ੇਕ ਮੈਂਗੋ ਸ਼ੇਕ ਥੋੜ੍ਹਾ ਗਾਲਾ ਬਣਾਉਣਾ ਠੀਕ ਉਹ ਗਾੜਾ ਬਣਾ ਲੈ ਨਾ ਫੇਿਰ ਉਹਦੇ ਵਿੱਚ ਆਈਸ ਕਰ੍ਰੀਮ ਪਾਣੀ ਹੈ। ਜਿੱਦਾਂ ਅੱਧਾ ਗਲਾਸ ਉਹ ਸ਼ੇਕ ਤੇ ਉਹਦੇ ਵਿੱਚ ਇੱਕ ਕਰੜਛੀ ਆਈਸ ਕਰ੍ਰੀਮ ਦੀ ਪਾ ਦਓ। ਫੇਿਰ ਉਹਦੇ ਉੱਤੇ ਉਹ ਪਾ ਦੋ ਚੈਰੀ ਪਾ ਦੋ, ਤੇ ਫੇਰ ਉਹਦੇ ਤੇ ਅੰਬ ਦੇ ਨਾ ਉਹ ਅਹ ਕੀ ਕਹਿੰਦੇ ਆ ਟੁਕੜੇ ਕੱਟ ਕੇ ਪਾ ਦੋ ਇੰਨੀ ਸਵਾਦ ਬਿਲਕੁਲ ਬਾਜ਼ਾਰੀ ਇੰਨਾ ਵਧੀਆ ਲੱਗਦਾ ਹੈ ਬਹੁਤ ਸਵਾਦ।
ਅੱਛਾ ਬਹੁਤ ਟੇਸਟੀ ਲੱਗੀ ਕੋਈ ਨੀ ਅਸੀਂ ਵੀ ਬਣਾ ਕੇ ਖੁਵਾਵਾਂਗੇ
ਹਾਂਜੀ ਹਾਂਜੀ ਹੋਰ ਕੀ ਹੋਰ ਇਹ ਉਹ ਵੀ ਹੋ ਜਾਂਦਾ ਹੈ ਬਹੁਤ ਮਤਲਬ ਇਹੀ ਅਗਰ ਅਸੀਂ ਬਾਹਰ ਖਾਵਾਂਗੇ ਤੇ ਬਾਹਰ ਤਾਂ ਅਗਰ ਸ਼ੇਕ ਤੇ ਇਹੀ ਸਾਡਾ ਇੰਨਾ ਮਹਿੰਗਾ ਪਏਗਾ ਲੇਕਿਨ ਅਗਰ ਅਸੀਂ ਘਰ ਬਣਾਏ ਤੇ ਇੰਨਾ ਸਹੀ ਬਣ ਗਿਆ ਮਤਲਬ ਇੰਨੇ ਸਾਰੇ ਜਣਿਆਂ ਨੂੰ ਵੀ ਪੀ ਲਿਆ ਔਰ ਕਿੰਨਾ ਸਾਰਾ ਬਚ ਗਿਆ ਸੀ। ਬਹੁਤ ਵਧੀਆ ਹਾਂਜੀ।
ਹੋਰ ਕੀ ਕਰਦੇ ਹੋ ਤੁਸੀਂ
ਹੋਰ ਮੈਂ ਬੈਠੀ ਹੋਈ ਮੈਂ ਕੁਛ ਨੀ ਇਸ ਟਾਈਮ ਤੇ ਮੈਂ ਕਿਹਾ ਚਲੋ ਭੈਣ ਜੀ ਨਾਲ ਗੱਲ ਕਰੀਏ ਥੋੜੇ
ਅੱਛਾ ਅੱਛਾ।
ਹਾਂਜੀ।
ਬਸ ਅੱਸੀ ਵੀ ਬੈਠੇ ਹੀ ਸੀ। ਤੁਹਾਡਾ ਫੋਨ ਆ ਗਿਆ, ਮੈਂ ਕਿਹਾ ਚਲੋ ਫੋਨ ਚੁੱਕੀਏ।
ਅੱਛਾ- ਅੱਛਾ ਹਾਂਜੀ। ਹਾਂਜੀ ਹੋਰ ਕੁਛ ਨੀ ਬਸ, ਇਹੀ ਪੁੱਛਣਾ ਸੀ ਕਿ ਅਹ ਸਿਲਾਈ ਵਿੱਚ ਮਤਲਬ ਸਭ ਤੋਂ ਈਜ਼ੀ ਮਤਲਬ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਕਿ ਜਿਹਦੇ ਨਾਲ ਸਿਲਾਈ ਆਏ, ਹਾਂਜੀ -ਹਾਂਜੀ ਸਿਲਾਈ ਕਰ ਮਤਲਬ ਕਿੱਦਾਂ? ਤਾਂ, ਕਿੱਥੋਂ ਸ਼ੁਰੂ ਕਰੀਏ। ਕੀ ਸਾਨੂੰ ਸਿਲਾਈ ਕਰਨੀ ਆਜੇ। ਪਹਿਲੇ ਤੇ ਸਿੱਧੀਆਂ- ਸਿੱਧੀਆਂ ਸੀਨਾ ਲਗਣੀਆਂ ਸਿੱਖਣੀਆਂ ਚਾਹੀਦੀਆਂ ਸੀ, ਹਨਾ
ਸਿੱਖੋ। ਚਾਕ ਬਟਨ ਲਗਾਉਣਾ ਸਿੱਖੋ। ਫਿਰ,
ਹਾਂਜੀ-ਹਾਂਜੀ।
ਾਈ ਪਹਿਲੇ ਸੂਈ ਦਾ ਕੰਮ ਸਿੱਖਿਆ ਦੇਖੋ ਨਾ, ਜੋ ਸੂਈ ਨਾਲ ਕੰਮ ਹੁੰਦਾ ਹੇ।
ਠੀਕ ਹੈ। ਠੀਕ ਹੈ।
ਚਾਕ ਪਾਣਾ, ਬਟਨ ਲਗਾਣਾ ਆਈ ਬਣਾ ਦੀਆਂ ਉਸ ਤੋਂ ਬਾਅਦ ਕੱਪੜੇ ਦੀ, ਕਟਿੰਗ ਸਿੱਖੋ। ਕਿਉਂਕਿ ਕਟਿੰਗ ਦੇ ਬਾਅਦ ਇਹ ਵੀ, ਅਗਰ ਤੁਹਾਡੇ ਕੋਲ ਬਾਈ ਕਦੀ ਮਸ਼ੀਨ ਨਹੀਂ ਵੀ ਹੈ ਨਾ ਤੇ, ਤੁਸੀਂ ਉਹਨੂੰ ਸੁਈ- ਧਾਗੇ ਨਾਲ ਸਿਲ ਸਕਦੇ ਹੋ।
ਹਾਂਜੀ -ਹਾਂਜ। ਬਿਲਕੁਲ। ਬਿਲਕੁਲ।
ਕਿਉਂਕਿ ਮੈਂ ਬਹੁਤ ਸਾਰੀਆਂ ਲੇਡੀਜ਼ਾਂ ਦੇਖੀਆਂ ਨੇ ਕਿ, ਜਿਨਾਂ ਕੋਲ ਮਸ਼ੀਨਾਂ ਨਹੀਂ ਹੁੰਦੀਆਂ ਉਹ ਹੱਥ ਨਾਲ ਵੀ ਸਿਲਦੇ ਨੇ, ਸੂਈ ਧਾਗੇ ਦਾ
ਹਾਂਜੀ-ਹਾਂਜੀ‌।
ਹਾਂ-ਹਾਂ। ਇਸ ਕਰਕੇ ਪਹਿਲਾਂ ਸੂਈ ਦਾ ਕੰਮ ਸਿੱਖੋ, ਫਿਰ ਮਸ਼ੀਨ ਦਾ। ਮੈਂ ਸਿਖਾਂਦੀ ਹਾਂ ਬੱਚਿਆਂ ਨੂੰ ਇਸ । ਨੀ ਆ। ਪਹਿਲੇ ਸੂਈ ਦਾ ਕੰਮ ਸਿਖਾਣੀ ਹਾਂ। ਫਿਰ ਮਸ਼ੀਨ ਦਾ।
ਫੇਰ ਠੀਕ ਹੈ।
ਹਾਂਜੀ।
ਹੁਂ ਪਹਿਲੇ ਮੈਂ ਸੂਈ ਦਾ ਕੰਮ ਸਿੱਖਣਾ ਸ਼ੁਰੂ ਕਰਦੀ ਹਾਂ, ਫਿਰ ਉਸ ਤੋਂ ਬਾਅਦ ਫਿਰ ਕਟਿੰਗ ਫੇਰ ਉਸ ਤੋਂ ਬਾਅਦ ਅ ਸਿਲਾਈ। ਉਹ ਮਸ਼ੀਨ ਦਾ ਹੁਂ, ਏਦਾਂ ਫਿਰ ਪ੍ਰੋਪਰ ਪੂਰਾ ਆ ਜਾਏਗਾ। ਹਾਂਜੀ -ਹਾਂਜੀ।
ਹੋਰ।
ਸਹੀ ਹੈ।ਹੋਰ ਵਧੀਆ?
ਹਾਂਜੀ-ਹਾਂਜੀ।
ਚਲੋ- ਚਲੋ, ਫਿਰ ਮੈਂ ਤੁਹਾਡਾ ਕਾਫੀ ਟਾਈਮ ਲੈ ਲਿਆ। ਹੈ ਨਾ? ਹਾਂਜੀ-ਹਾਂਜੀ ਬਿਲਕੁਲ। ਮੈਂ-ਮੈਂ ਅੱਗੇ ਅਗਰ ਹੋਰ ਕੁੱਛ ਪੁਛ ਗਾ ਨਾ ਸਿਲਾਈ ਵਿੱਚ ਮੈਂ ਫਿਰ ਤੁਹਾਨੂੰ ਕਾਲ ਕਰਾਂਗੀ। ਠੀਕ ਹੈ? ਹਾਂਜੀ, ਅੱਛਾ-ਅੱਛਾ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਹੈ। ਬਾਏ।
ਠੀਕ ਹੈ। ਬਾਏ।